ਹੈਲੋ
ਹਾਂਜੀ
ਹਾਂਜੀ ਰਾਮ ਰਾਮ ਜੀ ਹਾਂ
ਰਾਮ ਰਾਮ ਜੀ ਰਾਮ ਰਾਮ ਠੀਕ ਠਾਕ
ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਠੀਕ ਹੋ ਹਾਂਜੀ ਹਾਂਜੀ ਹਾਂਜੀ ਜੀ ਜੀ ਸਭ ਵਧੀਆ ਹੋਰ ਤੁਸੀਂ ਸੁਣਾਓ ਬੱਚੇ ਠੀਕ ਨੇ
ਐਨ ਵਧੀਆ ਠੀਕ ਠਾਕ ਜੀ ਠੀਕ ਠਾਕ ਕੀ ਲੱਗੇ ਹੋਏ ਹੋ, ਹੋ ਗਏ ਵਿਹਲੇ
ਬਸ ਹੁਣੇ ਈ ਫ੍ਰੀ ਹੋਈ ਆ ਹੋਰ ਕੀ
ਅੱਛਾ।
ਹਾਂ, ਨਾਸ਼ਤਾ ਪਾਣੀ ਨੀਬੜ ਗਿਆ, ਹੁਣ ਹਾਂਜੀ- ਹਾਂਜੀ ਕਰ ਲਿਆ
ਅੱਛਾ, ਹੋਰ ਸਾਰਾ ਨਿਬੜ ਗਿਆ? ਮੈਂ, ਤੇ ਬਸ ਮੇਰੀ ਭੈਣ ਦਾ ਫੋਨ ਆਇਆ ਹੋਇਆ ਈ, ਮੈਂ ਉਹਦੇ ਨਾਲ ਲੱਗੀ ਆ ਥੋੜੀ ਜਿਹੀ ਮੈਂ ਕਿਹਾ ਚੱਲ ਗੱਲ ਕਰਾਂ, ਕੱਲ ਵੀ ਨੀ ਹੋਈ ਹੈਗੀ, ਮੇਰੀ ਉਹਦੇ ਨਾਲ ਤੇ ਬਸ ਉਹਦੇ ਨਾਲ, ਕਰਕੇ ਹਟੀ ਆਂ, ਵਿੱਚ ਤੁਹਾਡਾ ਫੋਨ, ਆਉਂਦਾ ਪਿਆਾਈ ਮੈਂ ਕਿਹਾ ਚੱਲ ਤੁਹਾਡੇ ਨਾਲ, ਕਰਾਂ ਥੋੜੀ ਜਹੀ ਗੱਲ
ਅੱਛਾ- ਅੱਛਾ ਹੋਰ ਸੁਣਾਓ? ਮੌਸਮ, ਅੱਜ ਤਾਂ ਗਰਮੀ ਬੜੀ ਹੋਈ ਪਈ ਆ
ਹਾਂਜੀ।
ਹਾਂ, ਧੁੱਪ ਬਹੁਤ ਤੇਜ਼ ਨਿਕਲੀ ਹੁਣ ਕ ਅਜੇ ਪਤਾ ਹੋਰ ਗਰਮੀ ਹੋਣੀ ਏ ਵਿ ਚ ਤਾਹੀ ਫੋਨ ਵਿੱਚ ਮੈਂ ਪੜ੍ਹਿਆ ਕਹਿੰਦੇ, ਦੋ ਦਿਨ ਬਾਅਦ ਬਹੁਤ ਤੇਜ਼ ਗਰਮੀ ਹੋਏਗੀ ਹਾਂ,
ਤੇ ਕੀ, ਬਰਸਾਤ ਵਗੈਰਾ ਨਹੀਂੀ ਆਉਂਦੀ ਪਈ ਅਜੇ, ਕੀ ਦੱਸਦਾ ਮੌਸਮ?
ਬਰਸਾਤ ਵੀ ਆਏਗੀ, ਵਿੱਚ ਹੋਰ ਜ਼ਿਆਦਾ ਪੜਾਸ ਹੋਰ ਗਰਮੀ ਹੋਏਗੀ, ਅੱਧੀ ਫੋਨਾਂ ਚ ਕਹਿੰਦੇ ਪਏ ਆ ਬਾਕੀ ਹੁਣ ਵੇਖੋ, ਕੁਦਰਤ ਰੰਗ ਹੋਰ ਕੀ
ਹਾਂ, ਬੁਹਰ ਤੇ ਬੜਾ ਸੇਕ ਹੋਇਆ ਪਿਆ ਗਰਮੀ ਬਹੁਤ ਜ਼ਿਆਦਾ, ਦੱਸੋ ਹੁਣ ਇਹ ਹੋ ਵੀ, ਇਹੋ ਜਿਹੇ ਮੌਸਮ ਵਿੱਚ ਬੰਦਾ ਕਿੱਥੇ ਜਾਵੇ, ਕੀ ਘੁੰਮਣੇ ਵਾਸਤੇ ਸੋਚ
ਵਾ ਕਿਥੇ ਆ, ਘੁੰਮਣ ਦਾ ਮਜਾ ਵੀ ਤਾਂ, ਆਉਂਦਾ ਜੇ ਮੌਸਮ ਠੀਕ ਹੋਵੇ
ਹਾਂ ਅਗਲਾ ਕਹਿੰਦਾ, ਗਰਮੀ ਦੀਆਂ ਛੁੱਟੀਆਂ ਹੈਗੀਆਂ, ਚਲੋ ਘੁੰਮਣ ਜਾਣਾ -ਘੁੰਮਣ ਜਾਣਾ ਪਰ ਇਹੋ ਜਿਹੇ ਮੌਸਮ ਵਿੱਚ, ਪਸੀਨੇ ਚੋਂਦੇ ਪਏ ਉਣ ਤੇ ਬੰਦਾ ਕੀ ਕਰੇ ਦੱਸੋ -ਦੱਸੋ ਘੁੰਮਣ ਜਾ ਕੇ ਵੀ
ਕਪੜਿਆਂ, ਦੀ ਸਮਝ ਆਦੀ ਤੇ ਨਾ ਬੰਦਾ ਕੋਈ ਤਿਆਰ ਹੋ, ਸਕਦਾ ਵਾਲ ਉਝ ਚਿਪ -ਚਿਪ ਹੋਏ ਹੁ ਕਹਿਦੇ ਨੇ ਕੀ ਕਰਨਾ ਮਜ਼ਾ, ਹੋਰ ਕੀ ਐਂ ਤੇ ਹੈਗਾ ਈ ਹੁਣ ਬਾਹਰ ਜਾ ਕੇ ਥੋੜ੍ਹਾ- ਬਹੁਤਾ ਤਾਂ ਫੈਸ਼ਨ ਬੰਦੇ ਨੇ, ਕਰਨਾ ਹੀ ਹੈ ਉਹ ਵੀ ਕਰਾਂ ਯੋਗਾ ਨਈ, ਰਹਿੰਦਾ ਗਰਮੀ ਵਿੱਚ
ਹਾਂ, ਵਾਲ ਤੇ ਵੈਸੇ ਚਿਪਕਦੇ ਰਹਿੰਦੇ, ਅੱਛਾ ਵੈਸੇ ਵੀ, ਕਾਲ ਬੜੀ ਮੱਚਦੀ ਜਰਾ ਅਜੇ, ਢਿੱਲੇ ਹੋ ਜਾਣ ਸਹੀ, ਜਦੇ ਇੰਝ ਦਿਲ ਕਰਦਾ ਬਈ ਟਾਈਟ ਕਰਕੇ, ਜੂੜਾ ਲਪੇਟ ਲਓ, ਬਈ ਇੰਨੇ ਗਰਦਨ ਤੇ ਝੁਬਦੇ ਪਏ ਹਾਲਾਂ ਕਿ, ਐਵੇਂ ਦੀ ਗੱਲ ਨਹੀਂ ਹੁੰਦੀ, ਫਿਰ ਵੀ ਐਵੇਂ ਲੱਗਦਾ ਵੀ ਵੇਲ ਗਰਦਨ ਤੇ, ਫਟਾਫਟਾ ਨਾਨੂੰ ਉਸ ਸੁਮੇਟੋ ਮੈਂ ਤੇ ਤੁਸੀਂ, ਮੰਨੋਗੇ ਬਈ, ਜਿਹੜੀ ਰਸੋਈ ਐ ਸਵੇਰੇ ਜਿਵੇਂ ਨਹਾਉਣ ਜਾਣ ਤੋਂ ਪਹਿਲੇ, ਹੀ ਅਸੀ ਨਹਾ ਕੇ ਨਾਲ ਦੀ ਨਾਲ, ਕੰਘੀ, ਕਰ ਲਈ ਤੇ ਕਰ ਲਈ ਉਸ ਤੋਂ ਬਾਅਦ ਚ, ਮੇਰਾ ਤੇ ਦਿਲ ਹੀ ਨੀ ਕਰਦਾ ਹੈਗਾ, ਵਾਲ ਖੋਲਣੇ ਨੂੰ
ਬ ਉਹਹ ਚ ਬਸ ਸਵੇਰੇ ਨਾ ਤੇ, ਬਸ ਉਸ ਤੋਂ ਬਾਅਦ ਬਸ ਕਲੱਚਰ, ਲਗਾ ਲੈਣਾ ਆਪਣਾ ਉਸ ਤੋਂ ਬਾਅਦ, ਨਈ ਕੁਛ ਵੀ ਹੋ ਸਕਦਾ ਬਸ ਐ ਹੈਗਾ, ਦੋ- ਤਿੰਨ ਵਾਰੀ ਸਿੰਪਲ ਪਾਣੀ, ਨਾਲ ਮੂੰਹ ਤੋਲ ਹੀ ਦਾ ਗਰਮੀ ਵਿੱਚ, ਹਾਂ ਤੇ ਬਾਕੀ ਹੋਰ ਕੁਛ ਨਈ ਹਾਂ, ਜੇ ਜ਼ਿਆਦਾ ਗਰਮੀ ਵਿੱਚ ਬਈ ਅ ਰਸੋਈ ਵਿੱਚੋਂ ਕੰਮ ਕੀਤਾ, ਪਸੀਨੇ ਆ ਗਏ ਤੇ ਫੇਰ।
ਫਿਰ ਐ ਤੁਹਾਡਾ ਗਲਾ ਤਾਂ ਹੀ ਨਹੀਂ ਠੀਕ ਹੁੰਦਾ ਪਿਆ ਹੋਣਾ ਹੈਗਾ।
ਅੱਛਾ, ਇਹ ਵੀ ਗਰਮ ਸਰਦ ਹੋ ਜਾਂਦੈ।
ਗਰਮ ਸਰਦ ਤੇ ਹੁੰਦਾ ਹੀ ਹੈ ਦੇਖੋ ਇਕਦਮ, ਹਾਂ ਰਸੋਈ ਵਿੱਚੋਂ। ਆਪਾਂ ਕੰਮ ਕਰਕੇ ਆ ਕੇ ਇੱਧਰ ਇਹ ਕਰ ਲਾਂਗੇ, ਮੂੰਹ ਹੱਥ। ਧੋ ਲਾਂਗੇ ਤੇ ਏਹ ਗਰਮ ਸਰਦ ਤੇ ਹੁੰਦਾ ਹੀ ਹੈ।
ਹਾਂ, ਇਹ ਵੀ ਹੋ ਸਕਦੈ।
ਹਾਂ, ਤੁਹਾਡਾ ਗਲਾ ਤਾਂ ਹੀ ਨੀ ਠੀਕ ਹੁੰਦਾ ਪਿਆ ਹੋਣਾ ਹੈਗਾ।
ਤਾਂ ਪਤਾ ਵੀ ਹੈ ਸਰਦੀਆਂ ਤੋਂ ਹੀ ਹੋਇਆ, ਐਸੀ ਖਾਂਸੀ ਲੱਗੀ ਉਹ ਮਸਾਂ ਠੀਕ ਹੋਈ ਤੇ ਫਿਰ ਖਾਂਸੀ ਤੋਂ ਬਾਅਦ ਗੱਲਾਂ ਬੈਠਣਾ ਸ਼ੁਰੂ ਹੋ ਗਿਆ। ਬਸ ਚਾਰ ਦਿਨ ਠੀਕ ਰਹਿੰਦਾ ਹੈਗਾ, ਚਾਰ ਦਿਨ ਬਸ ਏਹੀਓ ਕੁਛ।
ਹਾਂ, ਹੋਰ ਸੁਣਾਓ।
ਵਧੀਆ ਜੀ, ਵਧੀਆ, ਠੀਕ ਨੇ ਓਧਰ ਠੀਕ ਨੇ, ਸਾਰੇ ਲੁਧਿਆਣੇ ਵਾਲੇ ਮੰਮੀ ਡੈ ਉਹ ਤੁਹਾਡੇ ਡੈਡੀ ਵਗੈਰਾ।
ਹਾਂਜੀ, ਡੈਡੀ ਹਾਂਜੀ, ਠੀਕ ਨੇ ਸਭ
ਗਏ ਨੀ, ਤੁਸੀਂ ਐਤਕੀ ਛੁੱਟੀਆਂ ਵਿੱਚ ਗਏ ਤੇ ਨਹੀਂ ਹੈਗੇ।
ਨਹੀਂ ਗਈ ਸੀ, ਦੋ ਦਿਨ ਲਗਾ ਕੇ ਆਈ ਹਾਂ।
ਬਸ।
ਉਹ ਪਤਾ ਕੀ, ਗਏ ਤੇ ਹੈਗੇ ਸੀ ਚਾਰ ਪੰਜ ਦਿਨ। ਤੇ ਪਿੱਛੋਂ ਇਥੋਂ ਮੰਮੀ ਦੀ ਤਬੀਅਤ ਖਰਾਬ ਹੋ ਗਈ। ਪਤਾ ਨੀ ਕਹਿੰਦੇ ਪੇਟ ਦਰਦ ਹੋਈ ਜਾਂਦਾ ਫੇਰ। ਆ ਕੇ ਚੈੱਕ ਕਰਇਆ, ਬੀ ਪੀ ਵਧਿਆ ਆਇਆ। ਬਸ ਉਹ ਹੀ ਮੰਮੀ ਕਰਕੇ ਜਲਦੀ ਆ ਗਏ ਦੋ ਦਿਨ ਨਹੀ ਰਹੇ ਹੈਗੇ।
ਨੀਂ ਆਈਆਂ।
ਅਹ, ਉਦੋਂ ਅਸੀਂ ਕਥਾ ਕਰਾਈ ਸਤਯੇ ਨਰੈਣ ਦੀ। ਛੋਟੇ ਵਾਲੀ ਆਈ, ਵੱਡੀ ਨੀ ਆਈ, ਅਹ ਕਿੰਨਾ ਟੈਮ ਹੋ ਗਿਆ, ਕਿਹਾ ਹੋਇਆ ਸੀ। ਤੇ ਕਰਾਈ ਨੀ ਜਾਂਦੀ ਸੀ, ਤੇ ਹੁਣ ਹੋ ਗਿਆ, ਮਹੀਨਾ ਹੋਣ ਵਾਲੈ। ਉਦੋਂ ਕਰਵਾਈ ਐ, ਤੇ ਫੇਰ ਉਹੀ ਕਰਾਉਣੀ ਹੁੰਦੀ ਤੇ ਫੇਰ ਉਹਨਾਂ। ਇਹ ਜਿਹੜਾ ਗਾਇਤਰੀ ਮੰਦਰ ਵਾਲਾ ਪੰਡਿਤ ਹੈਗੈ।
ਹਾਂਜੀ।
ਜਿਹੜਾ ਇਧਰੋਂ ਦੀ ਸ਼ੈਡਾਂ ਕੋਲ, ਹੈਗਾ। ਹਾਂ ਤੇ ਗਾਇਤਰੀ ਮੰਦਰ ਵਾਲੇ ਪੰਡਿਤ ਨੂੰ ਬੁਲਾ ਲਿਆ ਸੀ।
ਹਾਂਜੀ।
ਤੇ ਉਹਨੇ ਕਰ ਲਈ, ਵਧੀਆ ਕੀਤੀ ਉਹਨੇ, ਪੂਰੇ ਮੰਤਰ ਵਗੈਰਾ ਪੜ ਕੇ ਸਹੀ। ਤਰੀਕੇ ਨਾਲ ਹਵਨ ਵੀ ਕਰਾਇਆ। ਹਾਂਜੀ ਹਵਨ ਵੀ ਕਰਵਾਇਆ ਫਿਰ ਕੱਥਾ ਕੀਤੀ ਉਹਨੇ ਤੇ ਬਸ ਇਹਦੇ ਵਿੱਚ। ਤੇ ਇਹ ਹੀ ਬਈ ਆਪਣੇ, ਇਹਨਾਂ ਦੇ ਭੂਆ ਨੂੰ ਬੁਲਾ ਲਿਆ। ਤੇ ਦੋ ਚਾਰ ਘਰ ਇਹਨਾਂ ਦੇ ਰਿਸ਼ਤੇਦਾਰਾਂ ਦੇ, ਜਿਹੜੇ ਅੱਗੇ ਗਈ ਵੱਛੇ ਹੈਗੇ ਆ ਤੇ ਮੇਰੀ ਉਹ ਚ ਨਨਾਣ ਆਈ ਹੋਈ ਸੀ, ਉਦੋਂ ਓਣੇ ਆਉਣਾ ਹੀ ਸੀ ਛੁਟੀਆਂ। ਅੱਛਾ, ਬਸ ਏਦਾਂ ਕਰਕੇ, ਹੁ ਹ
ਤੇ ਫੇਰ ਮਤਲਬ, ਉਹਨਾ ਨੇ ਚੂਰਮੇ ਦਾ
ਹਾਂਜੀ, ਹਾਂਜੀ-ਹਾਂਜੀ। ਆ ਕੇਲੇ, ਆ ਚੂੂਰਮਾ ਹੀ ਮੇਨ ਹੁੰਦਾ ਕੇਲੇ ਚੂਰਮਾ। ਤੇ ਬਸ ਉਹੀ ਚਾਹ ਬਣਾ ਲਈ ਸੀ ਅਸੀਂ
ਹਾਂਜੀ ਉਹ ਤੇ ਤੁਸੀਂ ਆਪਣੇ ਰਿਸ਼ਤੇਦਾਰੀ ਬੁਲਾਏ ਨਾ
ਹਾਂਜੀ ਉਹੀ ਰਿਸ਼ਤੇਦਾਰ ਹ ਐ ਹੀ ਸੱਤ ਅੱਠ ਜਣੇ ਬਸ
ਤੇ ਉਹ ਪੰਡਿਤ ਜੀ ਨੇ ਕੀ ਲਿਆ ਕਥਾ ਕਰਨੇ ਦਾ
ਅਸੀਂ ਆਪਣੀ ਮਰਜ਼ੀ ਅਨੁਸਾਰ ਮੈਨੂੰ ਤਾਂ ਢਾਈ ਸੌ ਰੁਪਏ ਮੱਥਾ ਟੇਕਿਆ
ਅੱਛਾ ਮਤਲਬ ਉਹਨਾਂ ਨੇ ਮੰਗਿਆ ਨਹੀਂੀ ਹੈਗਾ ਵੀ ਮੈਂ ਇਨਾ ਲੈਣਾ ਜਾਂ ਨਹੀਂ ਅੱਛਾ
ਹਾਂ ਬਾਕੀ ਪ੍ਰਸ਼ਾਦ ਦੇ ਦਿੱਤਾ ਸੀ ਓਦਾਂ ਠੀਕ ਆ
ਸਤਿਆਨਾਰਇਣ ਜੀ ਦੀ ਫੋਟੋ ਕਿੱਥੋਂ ਲੈ ਆ
ਉਹ ਯੂ ਵੀ ਲਿਆ ਆਇਆ ਸੀ ਜਿਵੇਂ ਸਮਾਨ ਪੰਡਿਤ ਨੇ ਕਾਫ਼ੀ ਲਿਖਿਆ ਹੋਇਆ ਸੀ ਹਵਨ ਸਮੱਗਰੀ ਤੇ ਸਮਾਨ ਵੀ ਕਿੰਨ ਕੁਛ ਫੇਿਰ ਇੱਥੋਂ ਹੀ ਆ ਦੁਰਗਾ ਗਾਰਡਨ ਤੇ ਕੋਈੁਤਾ ਨ ਕਿਹੜੀ ਦੁਕਾਨ ਤੋਂ ਛੋਟੀ ਫੋਟੋ ਲਿਆਇਆ ਅ ਸੀ ਤੇ ਉਹ ਅਸੀਂ ਫਰੇਮ ਵਿੱਚ ਲਗਾ ਕੇ ਉਹੀ ਰੱਖ ਸੀ ਕੇਲੇ ਦੇ ਪਤੇ ਆਦੇ ਸੀ ਲ ਲੱਗ ਗਿਆ ਸੀ ਡੇਢ ਘੰਟਾ ਲੱਗ ਗਿਆ ਸੀ
ਅੱਛਾ ਮਤਲਬ ਸਵੇਰੇ ਸੁੱਚੇ ਨੂੰ ਕਰਵਾਈਏ ਤੁਸੀਂ
ਨਹੀਂ ਨਹੀਂ ਸ਼ਾਮੀ ਕਰਵਾਈਏ ਸਵੇਰੇ ਉੱਠਦਾ ਕਣ ਤੁਡੇ
ਨਾਲੇ ਇਹ ਕਥਾ ਹੁੰਦੀ ਵੀ ਤੇ ਸ਼ਾਮੀ
ਹਾਂ ਸ਼ਾਮ ਨੂੰ ਵੀ ਹੋ ਜਾਂਦੀ ਆ ਉਹ ਕਈ ਸਵੇਰੇ ਵੀ ਕਰਾ ਲੈਂਦੇ ਨੇ ਦਸ ਗਿਆਰਾਂ ਵਜੇ ਨਾਲ ਹਾਂਜੀ ਨਹੀਂ ਸੁੱਖਿਆ ਹੋਇਆ ਸੀ
ਅੱਛਾ ਤੁਸੀਂ
ਉ ਵਿਚ ਇਹਨਾਂ ਦਾ ਬੱਚਿਆਂ ਦਾ ਐਕਸੀਡੈਂਟ ਨੀ ਹੋ ਗਿਆ ਸੀ ਤੁਹਾਨੂੰ ਪਤਾ ਹੀ ਹੋਣਾ ਯਾਦ ਸਜੂਵੀ ਦਾ
ਕਦੋਂ?
ਅਹੇ ਪਿੱਛੋਂ ਹੋਇਆ ਨੀ ਏਹ ਸਰਦੀਆਂ ਵਿੱਚ ਹੀ ਹੋਣ ਹੀ। ਬੜਾ ਭਾਰੀ ਐਕਸੀਡੈਂਟ ਹੋਇਆ ਇਹਨਾਂ ਦਾ ਆਯੇ ਹਏ। ਰੱਬ ਨੀ ਬਚਾਇਆ ਐਕਟਿਵਾ ਦਾ ਹੀ ਅੱਗੇ ਕਾਰ ਆ ਗਈ ਘ ਵਾਲੇ ਨੇ ਦਰਵਾਜ਼ਾ ਖੋਲ ਦਿੱਤਾ ਤੇ ਐਕਟੀਵਾ ਵੱਜੀ ਇਹਨਾਂ ਦੀ ਤੇ ਪਿੱਛੋਂ ਜਿਹੜਾ ਐਕਟਿਵਾ ਲਾ ਆਇਆ ਤੇ ਉਹਨੇ ਮਾਰਤੀ ਤੇ ਯਾਚਨਾ ਦਾ ਡਿਵਾਈਡਰ ਚ ਸਿਰ ਵੱਜਣ ਲੱਗਾ ਸੀ ਤੇ ਤੇ ਆਈਬ੍ਰੋ ਦੇ ਉੱਤੇ ਕਾਫ਼ੀ ਗਹਿਰਾ ਕੱਟ ਵੱਜਿਆ ਪਤਾ ਨ ਨਹੀਂ ਵੀਹ-ਪਾਚੀ ਚ ਟਾਂਕੇ ਲੱਗੇ ਨੇ ਇਨਦੇ ਆਈਬਰੋ ਦੇ ਉੱਤੇ ਹਜੇ ਹਾਂ ਹਾ ਹਾਂ। ਤੇ ਪੂਰਾ ਲੈ ਗਿਆ ਮਾਸ ਪੂਰਾ ਆਈਬਰੋ ਦੇ ਉੱਪਰ ਪੂਰੀ ਆਈਬਰੋ ਦੀ ਸ਼ੇਪ ਜਿੰਨਾ।
ਇਹ ਹੁਣ ਜਿਹੜੀਆਂ ਸਰਦੀਆਂ ਲੰਗੀਆਂ ਇਹਨਾਂ ਦੇ ਵਿੱਚ?
ਹਾਂ ਉੱਨੀ ਜਨਵਰੀ ਨੂੰ ਇਹਦੇ ਪਾਪਾ ਦਾ ਬਰਡੇ ਸੀ ਤੇ ਨਾ ਤਾਂ ਐ ਗਏ ਸੀ ਲੁਧਿਆਣੇ ਮਾਲ ਲੈਣ ਤੇ ਮੈਂ ਦੁਕਾਨ ਤੇ ਬੈਠੀ ਹੋਈ ਸੀ ਤੇ ਸਾਰੇ ਆਪਣਾ ਦੁਕਾਨ ਤੇ ਉੱਧਰੋਂ ਮੰਮੀ ਵੀ ਦੁਕਾਨ ਤੇ ਡੈਡੀ ਵੀ ਤੇ ਮੈਂ ਇਹਨਾਂ ਦੀ ਵਰਦੀਆਂ ਵਾਲੀ ਦੁਕਾਨ ਤੇ ਬੈਹ ਗਈ ਮੈਂ ਕਿਹਾ ਚੱਲ ਵੀ ਕੋਈ ਆ ਹੀ ਸਕਦਾ। ਅਜੇ ਜਾ ਕੇ ਵੀਹ ਮਿੰਟ ਹੀ ਬੈਠੀ ਹੈਗੀ ਆ ਤੇ ਇੰਨੀ ਦੇਰ ਯੂਵੀ ਦਾ ਫੋਨ ਫੋਨ ਆ ਗਿਆ ਮੰਮੀ ਤੁਹਾਡਾ ਐਕਸੀਡੈਂਟ ਹਾਏ ਮੈਂ ਉਸੇ ਟਾਈਮ ਫੇਰ ਇਹਨਾਂ ਦੇ ਰਿਤੇ ਦਾਰੀ ਚ ਕੋਈ ਹੈਗਾ ਉਹਦੇ ਨਾਲ ਬਾਈਕ ਤੇ ਗਈ ਤੇ ਤਲਵਾੜ ਹੌਸਪੀਟਲ ਉਹਨਾਂ ਨੇ ਏਦਾਂ ਕਰਵਾਇਆ ਫਿਰ ਅੱਗੇ ਹੋਸਪ ਪਿਟਲਾਂ ਵਿੱਚ ਪਾਰਸ ਤੋਂ ਫੇਰ ਟਾਂਕੇ ਲਵਾਏ। ਹਾਂ ਰਾਤੀ ਆਏ ਹਾਂ ਅਸੀਂ ਦਾਸ ਵਜੇ।
ਤੇ ਉਹ ਜਿਹੜੇ ਜਿਹਦੇ ਨਾਲ ਹੋਏਆ ਜਿਹੜੀ ਗੱਡੀ ਨਾਲ ਉਹ ਲੈ ਗਿਆ? ਭਾਈ ਚੱਕ ਕੇ, ਕੀ ਭੱਜ ਗਿਆ ਏ
ਇਜ ਨੌਟ ਕਿੱਥੇ ਲੈ ਗਏ, ਉਹ ਤੇ ਕੋਈ ਪਤਾ ਹੀ ਨਹੀਂ, ਬੱਚੇ ਡਿੱਗੇ ਹੋਏ ਇਹਨਾਂ, ਨੂੰ ਕੀ ਪਤਾ
ਹੋਇਆ ਕਿੱਥੇ, ਆਈ
ਐ ਹੀ ਤਲਵਾੜ, ਜਿਹੜਾ ਆਈ ਹੋਸਪਿਟਲ ਨੀ ਹੈਗਾ, ਬੱਸ ਅੱਡੇ ਵਲੋਂ ਆਉਂਦੇ
ਹਾਂਜੀ, ਆ ਜਿਥੋਂ ਆਪਾ ਗਨਿਸ਼ਕਾ ਦਾ ਕਰਵਾਇਆ ਅਹ, ਤੁਸੀਂ ਪਹਿਲੇ ਗਏ, ਹੋ ਚੈੱਕ ਕਰਵਾਣ
ਆਹੋ -ਆਹੋ ਹਾਂਜੀ। ਉਹਦੇ ਨਾਲ ਈ, ਉੱਥੇ ਹੀ ਹਾਂ ਓਥੇ ਸ਼ੋਅਰੂਮ ਦੇ ਕੋਲ ਹਾ, ਹਾਂਜੀ ਉਥੇ ਹੋਇਆ ਸੀ।
ਤੇ ਇਹ ਕੀ, ਦਵਾਨ ਦੇ ਬਿਆਨ ਬੱਚੇ
ਐ ਇਹਨਾਂ ਨੇ ਬਸ ਪਤਾ, ਕੀ ਆ ਘਰੋਂ ਗਏ ਨੇ, ਕੁੱਛ ਲੈਣ ਤੇ ਫਿਰ ਇਹਨਾਂ, ਸਰਪ੍ਰਾਈਜ਼ ਦੇਣ ਦੇ ਤੌਰ ਤੇ ਨਾ, ਬ ਉਸ ਦਿਨ ਇਹਨਾਂ ਦਾ ਬਰਡੇ ਜੂ ਸੀ ਕੱਲ ਪਾਪਾ ਵਾਸਤੇ ਗਿਫਟ ਲੈ ਆਈ ਹਾਂ, ਕੇਕ ਵਾਲੇ ਨੂੰ ਔਡਰ ਕਰ ਦਿੱਤਾ। ਉਹ ਕਹਿੰਦਾ, ਦੋ ਘੰਟੇ ਬਾਅਦ ਆ ਜਾਣਾ, ਔਡਰ ਕਰਕੇ ਵਾਪਸੀ ਆਦੇ ਪਹਿਲਾਂ, ਓਧਰੋਂ ਯਮੁਨਾ ਨਗਰ ਤੋਂ, ਹ ਤੇ ਫੇਰ ਗਏ ਫਸ ਤਾਂ ਏਦਾਂ, ਰਸਤੇ ਵਿੱਚ ਈ ਅਚਾਨਕ ਹੋ ਗਿਆ ਉਹਨੇ, ਟੱਕਰ ਮਾਰੀ ਕਾਰ ਆਲੇ ਨੇ, ਕਾਰ ਆਲੇ ਨੇ ਜਿਵੇਂ ਦਰਵਾਜ਼ਾ ਖੋਲਿਆ, ਤੇ ਉਧਰੋਂ ਦੀ ਦੂਜੀ ਐਕਟਵਾ ਵਾਲਾ ਆਦਾ ਔ ਬਦ ਕਿਥੇ ਆਂਦਾ ਪਿਆ ਸੀ। ਉਹਨੇ ਬੈਕ ਮਾਰੀ, ਤੇ ਇਹਨਾਂ ਦੀ ਐਕਟਿਵਾ ਦੇ ਵਿੱਚ, ਵੜ ਗਈ ਵੱਜ ਗਈ ਤੇ ਬਸ ਜਿਹੜਾ ਹੋਣਾ ਸੀ, ਬਸ ਗ੍ਰਹਿ ਆਇਆ ਸੀ। ਤਾਂ ਫਿਰ ਬਸ, ਮੈਂ ਹੋਰ ਵੀ ਤੇ ਉਸ ਤੋਂ ਪਹਿਲੇ ਇਹ-ਇਹ ਤੇ, ਇਸ ਤੋਂ ਪਹਿਲੇ ਦੀ ਮੰਨਤ ਮੰਨੀ ਹੋਈ ਸੀ। ਫੇਿਰ ਵੈਮ ਪੈ ਗਿਆ, ਵੀ ਬੱਚਿਆਂ ਉੱਤੇ ਹੋ ਗਿਆ ਤਾਂ ਕਰਕੇ ਹਰ ਵਾਰੀ ਸਲਾਹ ਬਣਾਦੀ ਸੀ, ਰਹਿ ਜਾਂਦੀ ਸੀ ਕਥਾ ਮੈਂ ਕਿਹਾ, ਇਸ ਵਾਰੀ ਕਰੋ ਤਾਂ ਫਿਰ ਮੈਂ ਕਿਹਾ ਜਿਆਦਾ ਨਈ, ਥੋੜਾ ਕੀ ਕਰਲੋ ਹੋਰ ਕੀ ਆਪਣਾ ਜਿੰਨਾ ਰਾ ਬਲਾ ਸਕਦਾ ਬੰਦਾ
ਨਹੀਂ ਚਲੋ ਠੀਕ ਏ, ਆਪਣੀ ਉਹ ਤੇ ਹੋ ਗਈ ਨਾ ਜਿਹੜੀ, ਮਨ ਵਿੱਚ ਸੰਸਾ ਹੈਗੀ ਆਈ ਉਹ,
ਔ ਮਹੀਨੇਂ ਹੋ ਗਏ, ਸ ਸਾਲ ਹੀ ਬੀਤ ਹੁਣ ਕਰਾਦੇ ਆ ਹੁਣ ਕਰਾਦੇ ਆ ਫੇਰ ਇਹ ਹੁਣ, ਕਿਰਾਆ ਵੀ ਚਲੋਂ ਵਧੀਆ ਜਿਹੜਾ ਵੀ ਮਨਾ ਫਿਰ ਲੈ ਜਾਂਦੀ ਅ ਹੋਰ
ਠੀਕ ਐ, ਅੱਛਾ ਮੈਨੂੰ ਨੀ ਪਤਾ, ਇਸ ਗੱਲ ਦਾ ਫੇਰ ਯੂਵੀ ਦਾ ਬਚਾ ਹੋ ਗਿਆ, ਯੂਵੀ ਤੇ ਨੀ ਲੱਗੀਆਂ, ਨਾ ਜੇ ਪਤਾ ਹੁੰਦਾ ਤੇ, ਮੈਂ ਪੁੱਛਣ ਨਾ ਆਦੀ
ਹਾਂਏ ਯੂਵੀ ਵੇ, ਆਹ ਤੇ ਹੱਥ ਵਿਚਾਰਾ ਇਨਾ ਬਸ, ਕਿਧਰੇ ਗੋਡੇ ਤੇ, ਕਿਧਰੇ ਪੱਟ ਤੇ ਮ ਗੂਜੀਆਂ ਚੋਟਾਂ ਆਉਂਦੇ ਵੀ
ਲਾਉਣੀਆਂ ਨਾ
ਆ ਰਗੜਾ, ਉਹ ਦੇ ਵੀ ਮਹੀਨਾ ਲੱਗ ਗਿਆ, ਸੈ ਟਿੰਗ ਹੋਣ ਤੇ ਯਾਤਰਾ ਦੇ ਸਮਜ ਨਾ ਆਹ, ਤਿੰਨ ਮਹੀਨੇ ਆ ਅਜੇ ਨਿਸ਼ਾਨ ਹੈਗਾ ਹਲਕਾ ਆਹ, ਉਹਦੇ ਤੇ ਆ ਉਹ ਟਿਊਬ ਤੇ ਟਾਕੇ ਲੱਗੇ ਫੇਰ ਉਹ ਦਰਦ ਪੰਦਰਾਂ ਦਿਨ ਦੇ ਟਾਂਕਿਆਂ ਚ ਲੱਗੇ ਫਰ ਗੱਲ ਦੇ ਕੋਲ ਵੀ ਟਾਂਕੇ ਸੀ। ਤਿੰਨ ਚਾਰ ਟਾਂਕੇ ਗਲ ਦੇ ਕੋਲ ਵੀ। ਇਹ ਹੈਗੈ ਸ਼ੁਕਰ ਐ ਅੱਖ ਦਾ ਬਚਾਅ, ਹਾਂ। ਹਾਂ, ਬਹੁਤ ਗਹਿਰਾ ਨਿਸ਼ਾਨ ਹੁਣ ਕਾਫ਼ੀ ਘੱਟ ਗਿਆ ਅੱਖ ਦਾ ਬਚਾਅ ਹੋ ਸਾਨੂੰ ਤੇ ਇਹ ਹੀ ਬੜਾ ਸ਼ੁਕਰ ਰੱਬ ਨੇ ਰੱਖਿਆ ਹਾਂ।
ਅੱਛਾ-ਅੱਛਾ, ਮੈਨੂੰ ਨੀ ਪਤਾ ਹੀ ਇਸ ਗੱਲ ਦਾ ਮੈਨੂੰ ਤੇ ਹੁਣ ਗੱਲ ਚੱਲੀ ਐ ਤੇ ਤੁਸੀਂ ਦੱਸਿਆਂ ਨਹੀਂ ਤੇ ਮੈਂ ਜ਼ਰੂਰ ਆਉਂਦੀ ਪੁੱਛਣ।
ਚ ਗੱਲ ਹੋ ਗਈ ਆਹੋ ਉਹੀ ਬਸ। ਪਰਮਾਤਮਾ ਹੀ ਐ ਬਸ।
ਹਾਂ ਇਹ ਤੇ ਐ ਚਲੋਂ ਠੀਕ ਹੈ ਜੀ।
ਠੀਕ ਐ ਜੀ ਰਾਮ-ਰਾਮ ਜੀ ਹਾਂ।
ਰਾਮ-ਰਾਮ ਜੀ, ਰਾਮ-ਰਾਮ।
ਰਾਮ